ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਓ ਤੁਸੀਂ? ਹੈਲੋੋ।
ਮ ਬ ਤੁਸੀਂ ਸੁਣਾਓ ਠੀਕ ਓ?
ਹਾਂਜੀ, ਅਸੀਂ ਵੀ ਵਧੀਆ।
ਵਧੀਆ ਬਸ ਘਰਦੇ ਕੰਮ
ਅੱਛਾ ਅੱਛਾ ਅੱਛਾ।
ਹਾਂਜੀ।
ਚਲੋ ਵਧੀਆ ਗੱਲ ਏ। ਬਸ ਸਭ ਵਧੀਆ ਨੇ, ਤੁਸੀਂ ਵੀ ਚਾਹ ਬਣਾ ਰਹੇ ਓ ਹੁਣ ਤੇ।
ਅੱਛਾ ਅੱਛਾ, ਟਾਈਮ ਹੋ ਗਿਆ ਏ।
ਹਾਂਜੀ, ਅਸੀਂ ਇਸ ਟਾਈਮ ਪੀ ਲੈਂਦੇ ਹਾਂ ਚਾਹ।
ਚਾਹ ਪਸੰਦ ਹੈ ਜ਼ਿਆਦਾ, ਕੌਫੀ ਪਸੰਦ ਏ।
ਹੂੰ ਨਹੀਂ ਮੈਂ। ਤਾਂ, ਬਸ ਇੱਕ ਟਾਈਮ ਈ ਚਾਹ ਪੀਦਾ ਵਾਂ, ਬਾਕੀ ਘਰ ਆਲੇ ਤਾਂ ਪੀ ਲੈਂਦੇ ਨੇ ਦੋ ਟਾਈਮ।
ਅੱਛਾ।
ਹਾਂਜੀ ਮੈਂ ਤਾਂ ਬਸ ਸਵੇ ਮੈਨੂੰ ਸਭ , ਕੋਲਡ ਡਰਿੰਕ ਵਧੀਆ ਲੱਗਦੀ ਏ ਗਰਮੀਆਂ 'ਚ।
ਅੱਛਾ, ਨਿੰਬੂ ਪਾਣੀ ਪੀਆ ਕਰੋ, ਜ਼ਿਆਦਾ ਬੈਸਟ ਐ ਕੇ ਨਹੀਂ?
ਹਾਂ ਹਾਂਜੀ ਨਿੰਬੂ ਪਾਣੀ ਹੇ ਪੀਆ ਸੀ ਮੈਂ ਉਹ ਜਿਹੜਾ ਪੈਕੇਟ ਵਿੱਚ ਆਉਂਦਾ ਏ ਨਾ
ਹੈਲਦੀ ਤੇ ਹੁੰਦਾ ਨਾ ਨਿੰਬੂ ਪਾਣੀ ਥੋੜ੍ਹਾ ਹੈਲਦੀ ਹੁੰਦਾ ਔਰ ਪਿਆਸ ਈ ਬੁੱਜ ਜਾਂਦੀ
ਹਾਂਜੀ, ਹਾਂਜੀ ਏ ਤੇ ਹੈ ਤੇ ਹੈ ਬਸ ਉਹ ਨਹੀਂ ਪਿਆ ਸੀ ਮੈਂ ਉਹ ਖਾਣੇ 'ਚ ਮੈਨੂੰ ਸਭ ਤੋਂ ਵਧੀਆ ਲੱਗਦਾ ਰਾਜਮਾਂ ਚਾਵਲ ਤੇ ਕੜੀ ਚਾਵਲ
ਬਸ ਅੱਜ ਕੱਲ੍ਹ ਬੱਚਿਆਂ ਨੂੰ ਆਹੀ ਪਸੰਦ ਏ ਜ਼ਾਦਾ
ਹਾਂਜੀ, ਹਾਂਜੀ ਬਸ ਏਹੀ ਵਧੀਆ ਲੱਗਦੇ ਨੇ ਸਾਰਿਆਂ ਨੂੰ ਵੀ
ਸਭ ਨੂੰ ਅੱਛੇ ਲੱਗਦੇ ਨੇ ਸਭ ਨੂੰ ਅਸੀਂ ਵੀ ਅੱਜ ਅਸੀਂ ਵੀ ਅੱਜ ਰਾਜਮਾਂ ਚਾਵਲ ਬਣਾਏ ਸੀ।
ਅੱਛਾਾਾਾਾਾ।
ਹੁਣ, ਕੱਲ ਸੋਚ ਰਿਹਾ ਕੜੀ ਚਾਵਲ ਬਣਾਉਣ ਦੀ ਹੋ, ਸਵੇਰੇ ਕੜੀ ਚਾਵਲ ਬਣਣਗੇ ਕੱਲ।
ਅੱਛਾ ਅੱਛਾ, ਚੰਗੀ ਗੱਲ ਏ ਚੰਗੀ ਗੱਲ ਏ।
ਹੋਰ ਸਬਜ਼ੀਆਂ ਹੈ ਨੀ, ਗਰਮੀਆਂ ਚ ਸਬਜ਼ੀਆਂ ਦੀ ਬੜੀ ਦਿੱਕਤ ਹੁੰਦੀ ਏ।
ਹਾਂਜੀ ਹਾਂਜੀ ਇਹੀ ਹੈ ਨਾ, ਬਸ ਗਰਮੀਆਂ 'ਚ ਤੇ ਦਿੱਕਤ ਹੀ ਹੈਗੀ ਐ।
ਹਾਂ, ਸਰਦੀਆਂ ਚ ਤੇ ਸਬਜ਼ੀਆਂ ਬਹੁਤ ਮਿਲ ਜਾਂਦੀਆਂ ਨੇ।
ਹਾਂਜੀ, ਤੇ ਗਰਮੀਆਂ ਚ ਇੱਕ ਇਹ ਵੀ ਹੈ ਤੇ ਸਬਜ਼ੀ ਬਹੁਤ ਜਲਦੀ ਖ਼ਰਾਬ ਹੋ ਜਾਂਦੀ ਹੈ। ਅਤੇ ਫਰਿੱਜ 'ਚ ਉਹ ਸਵਾਦ ਨਹੀਂ ਆਉਂਦਾ ਰੱਖਣ ਦੇਤੇ।
ਨਾ, ਤੁਸੀਂ ਇੱਕ ਟਾਈਮ ਸਬਜ਼ੀ ਬਣਾ ਕੇ ਰੱਖੋ। ਥੋ ਦੁਬਾਰਾ ਖਾਣ ਨੂੰ ਦਿਲ ਕਰੇ ਨਾ ਕਰੇ, ਉਹਦੇ ਚ ਟੇਸਟ ਰਵੇ ਨਾ ਰਵੇ, ਕੋਈ ਗਰੰਟੀ ਨਹੀਂ ਹੈ।
ਹਾਂਜੀ, ਉਹੀ ਤੇ ਨਾ ਇੱਕ ਟਾਈਮ ਹੀ ਬਣਾਈ ਜਾਂਦੀਏ ਬ ਬਸ ਸਬਜ਼ੀ।
ਸਜੀ ਨਾਲ ਲੋ ਪਾਜੀ ਫਾਲ
ਹਾਂਜੀ, ਹਾਂਜੀ
ਹਾਂਜੀ
ਤਿੱਖੇ ਚ ਫਾੱਸਟ ਫੂਡ ਵਗੈਰਾ ਕੀ ਖਾ ਲੈਂਦੇ ਓ
ਮੈਨੂੰ ਤੇ ਸਭ ਤੋਂ ਵਧੀਆ ਲੱਗਦੇ ਨੇ ਫਾਸਟ ਫੂਡ ਵਿੱਚ ਮਨਚੂਰੀਅਨ। ਮਨਚੂਰੀਅਨ ਖਾਣਾ ਵਾ ਜ਼ਾਦਾ ਹਾਂਜੀ
ਔਦਾ ਈ ਆ ਮਤਲਬ ਰੋਟੀ ਨਾਲ ਖਾਂਦੇ ਓ ਕਿ ਉਵੇਂ ਈ ਖਾ ਲੈਂਦੇ ਓ
ਨਈ ਨਈ, ਐਵੇਂ ਹਫ਼ਤੇ 'ਚ ਕਈ ਇੱਕ ਵਾਰ ਖਾ ਲੈਂਨਾ ਵਾਂ ਮਤਲਬ ਮੀਨੇ ਚ ਇੱਕ ਦੋ ਵਾਰ।
ਕਈ ਲੋਕੀ ਹੁੰਦੇ ਨੇ ਨਾ, ਕਿ ਮਤਲਬ ਰੋਟੀ ਨਾਲ ਜ਼ਾਦਾ ਪਸੰਦ ਕਰਦੇ ਨੇ ਜਿਵੇਂ ਮੰਨ ਲੋ ਡਿਨਰ ਰਾਤੀ ਕਰਨਾ, ਮਨਚੂਰੀਅਨ ਲੈਏ ਮਨਚੂਰੀਅਨ ਨਾਲ ਰੋ ਰੋਟੀ ਖਾਲੀ।
ਨਈ ਨਈ ਏਦਾਂ ਨੀ, ਅਸੀਂ ਤਾਂ ਮਹੀਨੇ ਚ ਬਸ ਇੱਕ ਦੋ ਵਾਰ ਖਾ ਜ਼ਾਦਾ ਵੀ ਨੀ ਖਾਣਾ ਚਾਈਦਾ ਨਾ ਫਾਸਟ ਫੂਡ ਵਗੈਰਾ।
ਹਾਂ, ਮੈਦਾ ਹੁੰਦਾ ਉਹ ਵੀ ਅੱਛਾ ਨੀ ਨੁਕਸਾਨ ਈ ਹੁੰਦਾ ਵੀ।
ਹਾਂਜੀ, ਹਾਂਜੀ ਏ ਤੇ ਹੈ, ਮੈਦਾਂ ਜ਼ਾਦਾ ਖਾਣਾ ਨੀ ਚਾਈਦਾ ਫੇਰ ਜੰਮਦਾ ਹੈ ਨਾ ਇੱਕ ਹਜਮ ਵੀ ਨੀ
ਉਹ ਤੇ ਹੈ ਈ ਹੈ ਹਾਂ, ਡਾਇਜੈਸਟ ਨੀ ਹੁੰਦਾ ਜਲਦੀ ਤੋ। ਪਰਲ ਪਰ ਲੋਕੀ ਖਾਂਦੇ ਨੇ ਅੱਜ ਕੱਲ੍ਹ ਫਾਸਟ ਫੂਡ ਦੀ ਰੇੜੀਆਂ ਜ਼ਾਦਾ ਲੱਗ ਗੀਆਂ ਨੇ ਦੁਕਾਨਾਂ ਬੋਤ ਖੁੱਲ ਗਿਆਂ ਨੇ ਫਾਸਟ ਫੂਡ ਉਡਦੀਆਂ
ਹਾਂਜੀ, ਹਾਂਜੀ ਬਸ ਕੀ ਕਰ ਸਕਦੇ ਨੇ ਫੇਰ?
ਨਾਲ, ਨਾਲ ਦੁਕਾਨਾਂ ਨੇ ਇੱਕ ਦੇ ਨਾਲ ਇੱਕ ਦੇ ਨਾਲ ਇੱਕ ਦੇ ਨਾਲ
ਹਾਂਜੀ, ਬਸ ਅੱਜ ਕੱਲ੍ਹ ਦੇ ਬੱਚਿਆਂ ਨੂੰ ਏਹੀ ਚੰਗੀ ਲੱਗਦੀਆਂ ਨੇ।
ਰਾਤ ਦੀ ਰੋਟੀ ਕਹਿ ਦੋ ਤੇ ਅਸੀਂ ਖਾਂਦੇ ਮੋਮੋਸ ਲਿਆ ਕੇ ਦੇ ਦੋ ਮੇਰੀ ਮੇਰੀ ਛੋਟੀ ਬੇਟੀ ਏ ਉ ਵੀ ਏਦਾਂ ਈ ਕਰਦੀ ਹੈ, ਉਹਨੂੰ ਤੁਸੀਂ ਮੰਨ ਚ ਓ ਦੇ ਦੋ ਮੋਮੋਸ ਦੇ ਦੋ, ਸਪਰਿੰਗ ਰੋਲ ਦੇ ਦੋ, ਨਿਊਡਲ ਦੇ ਦੋ, ਓ ਖੁਸ਼ ਹੋ ਕੇ ਖਾਏਗੀ।
ਅੱਛਾ
ਏ ਦੋ ਰੋਟੀ ਖਾ ਲੈ ਨਾ ਮੇਰਾ ਮਨ ਨੀ ਏ ਮੇਰਾ ਮੈਨੂੰ ਭੁੱਖ ਨੀ ਹੈਗੀ
ਹਾਂ, ਅੱਛਾ।
ਬਸ, ਏਦਾਂ ਈ ਏ ਬੱਚਿਆਂ ਦਾ ਤਾਂ ਕੁਛ ਨੀ ਕੇ ਸਕਦੇ ਤੁਸੀਂ।
ਹਾਂਜੀ, ਹਾਂਜੀ।
ਗ਼ਲਤ ਚੀਜ਼ਾਂ ਖਾਣ ਨੂੰ ਦੇ ਦੋ, ਪਰ ਚੱਜ ਦੀ ਚੀਜ਼ ਨਾ ਦੇਵੇ।
ਹਾਂਜੀ, ਹਾਂਜੀ। ਹੋਰ ਦੱਸੋ, ਕਿਤੇ ਘੁੰਮ ਕੇ ਨਹੀਂ ਆਏ ਤੁਸੀਂ ਗਰਮੀਆਂ ਚ?
ਨਾ, ਮੈਂ ਨੀ ਗਈ ਬੱਚੇ ਗਏ ਸੀ ਛੋਟੀ ਵਾਲੀ ਗਈ ਸੀ ਉੱਥੇ ਵੈਸ਼ਨੋ ਦਰਬਾਰ।
ਅੱਛਾ, ਅੱਛਾ ਤੁਸੀਂ ਨੀ ਗਏ।
ਨਾ, ਮੈਂ ਨਹੀਂ ਜਾ ਸਕਦੀ।
ਅੱਛਾ, ਅੱਛਾ, ਅੱਛਾ।
ਐਕਚੁਲੀ, ਮੈਂ ਬਿਮਾਰ ਹੋ ਈ ਸੀ। ਮੈਂ ਬਿਮਾਰ ਹੋ ਗਈ ਸੀ, ਤਬੀਅਤ ਖ਼ਰਾਬ ਹੋ ਗਈ ਸੀ ਮੇਰੀ। ਫੇਿਰ ਮੈਂ, ਦੋ ਤਿੰਨ ਦਿਨ ਐਡਮਿਟ ਰਈ ਆ ਫੇਰ
ਅੱਛਾ, ਹੁਣ
ਇਸ ਹਾਂਜੀ, ਹਾਂਜੀ, ਹਾਂਜੀ। ਠੀਕ ਆ, ਛੋਟਾ ਬੇਟਾ ਗਿਆ ਹੋਇਆ ਓ ਆਪਣੀ ਵੱਡੀ ਭੈਣ ਨਾਲ ਗਿਆ ਅਨੰਦਪੁਰ ਸਾਇਬ।
ਅੱਛਾ, ਚਲੋ ਚੰਗੀ ਗੱਲ ਏ ਫੇਰ ਤੇ ਵਧੀਆ ਗੱਲ ਏ।
ਆਪਣੀ ਭੈਣ, ਜੀਜਾ ਨਾਲ ਹੋ ਕੇ ਆਇਆ ਵੀ।
ਅੱਛਾ, ਅੱਛਾ, ਅੱਛਾ ਸਕੂਲੇ ਪੜ੍ਹਦੇ ਆ ਉਹ ਛੋਟਾ ਜਿਹਾ?
ਹਾਂਜੀ, ਸਿਕਸ ਚ ਹੈਗਾ।
ਅੱਛਾ, ਅੱਛਾ ਚਲੋ ਵਧੀਆ ਗੱਲ ਹੈ ਫਿਰ। ਨਾ, ਨਾ ਮੈਂ ਜਗਾਦਰੀ ਆਇਆ ਕੱਲ ਸਵੇਰੇ।
ਐਤਕੀਂ ਮੈਨੂੰ ਕਿਤੋਂ ਬੁਲਾਵਾ ਨਹੀਂ ਆਇਆ।
ਚਾ, ਚੂ
ਬੱਚਿਆਂ ਨੂੰ ਆਇਆ, ਬੱਚੇ ਹੋ ਆਏ ਨੇ। ਮੈਂ ਕਿਹਾ, ਮੈਨੂੰ ਕਿਤੋਂ ਬੁਲਾਵਾ ਨੀ ਆਇਆ ਐਤਕੀਂ। ਬੱਚਿਆਂ ਨੂੰ ਆਇਆ ਸੀ, ਬੱਚੇ ਹੋ ਆਏ ਨੇ।
ਹਾਂਜੀ, ਹਾਂਜੀ ਇਹ ਤੇ ਹੈ। ਸਹੀ ਗੱਲ ਏ। ਅੱਛਾ,
ਖਾਟੂ ਸ਼ਾਮ ਜੀ ਗਏ ਸੀ ਆਪਣੇ।
ਅੱਛਾ ਅੱਛਾ ਅੱਛਾ ਚੰਗੀ ਗੱਲ ਏ ਚੰਗੀ ਗੱਲ।
ਤੇ ਬਸ ਗਰਮੀ ਬਹੁਤ ਹੈਗੀ ਏ ਕਿਤੇ ਜਾਣ ਦਾ ਦਿਲ ਵੀ ਤਾਂ ਨਹੀਂ ਕਰਦਾ ਨਾ।
ਹਾਂਜੀ ਹਾਂਜੀ, ਇਹ ਤੇ ਹੈ ਏ ਤੇ ਹੈ ਗਰਮੀ ਚ ਕਿਤੇ ਬਾਹਰ ਨਿਕਲਣ ਦਾ ਬਿਲਕੁਲ ਨਹੀਂ। ਅਸੀਂ ਗਏ ਸੀ। ਅਸੀਂ ਪਰਸੋਂ ਗਏ ਸੀ ਗੁਰਦਾਸਪੁਰ ਪੰਜਾਬ ਸਾਈਡ ਕਲਾਨੌਰ। ਹਾਂਜੀ ਉੱਥੇ ਸਤਸੰਗ ਸੀਗਾ ਤੇ ਅਸੀਂ ਉੱਥੇ ਗਏ ਸੀਗੇ।
ਅੱਛਾ,
ਹਾਂਜੀ ਹਾਂਜੀ,
ਕਿਦਾ ਸਤਸੰਗ ਸੀ?
ਮਸੀਹ ਸਤਸੰਗ ਸੀਗਾ ਉੱਥੇ ਗਏ ਸੀ ਅਸੀਂ ਸਾਰੇ ਟਰੈਵਲਰ 'ਤੇ।
ਨਹੀਂ ਕਿ ਕਿਹੜੇ ਮਤਲਬ ਕਿ ਕਿਸੇ ਦਾ ਕਿਹੜਾ? ਸਤਸੰਗ ਸੀ।
ਉਹਦਾ ਸਤਸੰਗ ਸੀਗਾ ਯਸ਼ੂ ਮਸੀਹ ਦਾ ਸਤਸੰਗ ਸੀਗਾ।
ਅੱਛਾ ਅੱਛਾ, ਅੱਛਾ ਅੱਛਾ, ਠੀਕ ਏ ਤੁਸੀਂ ਯਸੂ਼ ਮਸੀਹ ਨੂੰ ਮੰਨਦੇ ਦੇ।
ਉਹਨੂੰ ਮੰਨਦੇ ਨੇ ਹਾਂਜੀ।
ਰੱਬ ਤੇ ਇੱਕੋ ਈ ਐ ਜਿਹਨੂੰ ਮਰਜ਼ੀ ਮੰਨ ਲਓ।
ਹਾਂਜੀ ਇਹ ਤੇ ਹੈ ਬਸ ਆਪਣੀ ਆਪਣੀ ਸ਼ਰਧਾ ਹੁੰਦੀ ਐ ਜਿੱਥੇ
ਆਪਣੀ ਆਪਣੀ ਸ਼ਰਧਾ ਹੁੰਦੀ ਹੈ ਹਾਂਜੀ ਹਾਂਜੀ ਇਹ ਤਾਂ ਤੁਹਾਡੀ ਗੱਲ ਸਹੀ ਹ। ਆਪਣੀ ਆਪਣੀ ਸ਼ਰਧਾ ਓ ਤੇ ਹੈ ਈ ਕਿਤੇ ਤੇ ਜਾਣਾ ਪੈਂਦਾ ਕੋਈ
ਹਾਂਜੀ, ਬਸ ਜਿੱਥੇ ਮਨ ਨੂੰ ਸ਼ਾਂਤੀ ਮਿਲੇ ਓਥੇ ਈ ਜਾਣਾ ਚਾਹੀਦਾ ਹਨਾ।
ਜਾਣਾ ਚਾਹੀਦਾ ਬਿਲਕੁੱਲ ਸਈ ਗੱਲ ਐ ਤੁਹਾਡੀ ਪਰਮਾਤਮਾ ਤੇ ਇੱਕ ਏ ਜਿਨੂੰ ਮਰਜ਼ੀ ਮੰਨ ਲੋ।
ਹਾਂਜੀ ਬਸ ਐ ਈ ਐ।
ਹੋਰ ਫਰੂਟ ਵਗੈਰਾ ਖਾ ਲੈਂਦੇ ਜੇ ਕੀ ਪਸੰਦ ਫਰੂਟਾਂ ਚ?
ਫਰੂਟਸ ਚ ਮੈਨੂੰ ਸਭ ਤੋਂ ਵਧੀਆ ਲੱਗਦਾ ਨੇ ਅੰਬ ਸਭ ਤੋਂ ਵਧੀਆ ਲੱਗਦਾ।
ਹਾਂ ਗਰਮੀਆਂ ਦਾ ਰਾਜਾ ਜੋ ਹੋਇਆ।
ਹਾਂਜੀ-ਹਾਂਜੀ ਤੇ ਫਲਾਂ ਦਾ ਵੀ ਰਾਜਾ ਈ ਹੈਗਾ।
ਪਰ ਓ ਸੁਆਦ ਨੀ ਹੈਗਾ। ਅੱਜ ਕੱਲ੍ਹ ਅੰਬ ਚ ਅੱਜ ਕੱਲ ਮੈਂ ਕਿਹਾ ਅੰਬਾ ਚ ਸਵਾਦ ਨੀ ਹੈਗਾ ਉਹ ਵਾਲਾ ਪਹਿਲੇ ਵਾਲਾ।
ਹਾਂਜੀ ਬਸ
ਬਸ ਇਹ ਵੇ ਕਿ ਆਪਣੀ ਤਸੱਲੀ ਵਾਸਤੇ ਖਾਣਾ ਪੈਂਦਾ ਕਿ ਅੱਛਾ ਲੱਗਦਾ ਏ। ਬਟ ਉਹ ਟੇਸਟ ਨਹੀਂ ਏ ਬਟ ਉਹ ਟੇਸਟ ਨਹੀਂ ਏ ਪਹਿਲੇ ਵਾਲਾ।
ਹਾਂਜੀ ਹਾਂਜੀ
ਜਾਨਵਰਾਂ ਨੂੰ ਲਾਈਕ ਕਰ ਦੇ ੳ?
ਹਾਂਜੀ ਕੈਟ ਸਭ ਤੋਂ ਵਧੀਆ ਲੱਗਦੀ ਐ।
ਆਏ ਹਾਏ ਚੱਲ ਵਧੀਆ ਫੇਰ ਤੇ।
ਹਾਂਜੀ,
ਔਰ ਮੂਵੀ ਵਗੈਰਾ ਹਾਂ ਅੱਛਾ,
ਪਰ ਊਂਂ ਚੰਗੀ ਲੱਗਦੀ ਐ ਵਧੀਆ ਲੱਗਦੀ ਐ।
ਅੱਛਾ ਕਿਹੜੀ ਬਲੈਕ ਵਾਲੀ ਕਿ ਬਰਾਊਨ ਵਾਲੀ ਕਿ ਵਾਈਟ?
ਦੇ ਬਲੈਕ ਵਾਲੀ ਲੱਗਦੀ ਐ ਸਭ ਤੋਂ ਵਧੀਆ।
ਅੱਛਾ-ਅੱਛਾ ਓਰ ਮੂਵੀ ਵਗੈਰਾ ਦਾ ਹੈ ਸ਼ੌਕ?
ਨਈ ਮੈਂ ਤਾਂ ਨੀ ਵੇਖਦਾ ਮੈਨੂੰ ਸ਼ੌਕ ਨੀ ਹੈਗਾ ਮਿਊਜ਼ਿਕ ਦਾ ਵੀ ਨੀ ਹੈਗਾ।
ਅੱਛਾ ਜਦੋਂ ਕੋਈ ਟੈਂਸ਼ਨ ਹੁੰਦੀ ਐ ਟੈਂਸ ਹੁੰਦਾ ਬੰਦਾ ਓਦੋਂ ਕੀ?
ਓਦੋਂ ਵਰਸ਼ਿਪ ਓਦੋਂ ਵਰਸ਼ਿਪ ਸੁਣਨਾ ਵਾ।
ਅੱਛਾ ਵੈਰੀ ਗੁੱਡ ਬੋਤ ਅੱਛੀ ਗੱਲ ਏ। ਹਾਂ ਮੈਂ ਸਮਝ ਗੀ ਤੇ ਫ੍ਰਰੀ ਟਾਈਮ ਚ ਫ੍ਰੀ ਟਾਈਮ ਚ ਕੀ ਕਰਦੇ ਜੇ।
ਫ੍ਰੀ ਟਾਈਮ ਚ ਮੈਂ ਕਦੇ-ਕਦੇ ਤਾਂ ਫੋਨ ਚਲਾ ਲੈਂਨਾ ਵਾਂ ਤੇ ਕਦੇ-ਕਦੇ ਆਪਣੇ ਫਰੈਂਡਸ ਨੂੰ ਕੋਲ ਕਰ ਲੈਂਨਾ ਵਾ।
ਹੂੰ।
ਹਾਂਜੀ। ਬਸ ਐਹੀ ਹੈਗਾ ਫਰੀ ਟਾਈਮ ਚ। ਕਿ ਕਦੇ-ਕਦੇ ਬੁੱਕ ਰੀਡ ਕਰ ਲੈਨਾ ਵਾਂ ਐਹੀ ਹੈਗਾ ਬਸ।
ਅੱਛਾ।
ਹਾਂਜੀ ਬਸ ਸਭ ਵਧੀਆ ਨੇ।
ਸਭਸੇ ਅੱਛੀ ਆਦਤ ਕੇਡੀ ਐ ਤੁਹਾਡੀ ਸਭ ਤੋਂ ਵਧੀਆ ਵਾਲੀ।
ਸਭ ਤੋਂ ਵਧੀਆ ਆਦਤ ਤੇ ਮੈਨੂੰ ਅੱਜ ਤੱਕ ਖੁਦ ਨੀ ਪਤਾ ਕੀ ਏ
ਅੱਛਾ। ਆਪਣੀ ਆਦਤ ਆਪ ਆਪਣੀ ਆਦਤ ਦਾ ਈ ਨੀ ਪਤਾ।
ਨਾ-ਨਾ ਮੈਨੂੰ ਨੀ ਪਤਾ ਕੀ ਹੈਗੀ ਮੇਰੇ ਅੰਦਰ ਸਭ ਤੋਂ ਵਧੀਆ ਆਦਤ।
ਅੱਛਾ ਚਲੋ।
ਹਾਂਜੀ।
ਹੋਰ ਸਵੇਰੇ ਕਿੰਨੇ ਵਜੇ ਉੱਠਦੇ ਓ?
ਸਵੇਰੇ ਜਦੋਂ ਨੀਂਦ ਖੁੱਲ ਜਾਂਦੀ ਵੈਸੇ ਤਾ ਜਦੋਂ ਸੱਤ ਵਜੇ, ਅੱਠ ਵਜੇ, ਉੱਠ ਜਾਂਦਾ ਵਾ।
ਤੇ ਰਾਤੀ ਸੌਣ ਦਾ ਕੀ ਟਾਈਮ ਏ ਲੇਟ ਸੌਂਦੇ ਜੇ ਛੇਤੀ ਸੌ ਜਾਂਦੇ ਜੇ।
ਨਈ-ਨਈ ਰਾਤੀ ਹੋ ਜਾਂਦੇ ਨੇ ਸਾਨੂੰ ਸਾਡਾ ਸਾਢੇ ਗਿਆਰ੍ਹਾਂ ਤੇ ਬਾਰ੍ਹਾਂ ਵੱਜ ਜਾਂਦੇ ਨੇ।
ਅੱਛਾ ਜੀ।
ਹਾਂਜੀ ਤੇ ਇੰਨਾਂ ਟਾਈਮ ਤੇ ਹੋ ਜਾਂਦਾ ਹਾਂਜੀ।
ਹਾਂ ਇੰਨਾ ਤੇ ਚੱਲਦਾ ਈ ਗਿਆਰਾਂ ਸਾਢੇ ਗਿਆਰਾਂ ਤੇ ਆਮ ਹੀ ਏ।
ਹਾਂਜੀ-ਹਾਂਜੀ ਫੇਰ ਵੀ ਸਵੇਰੇ ਅਲਾਰਮ ਲਾ ਲੈਂਦਾ ਵਾਂ ਮੈਂ ਤੇ ਜਲਦੀ ਉੱਠਣ ਦੀ ਕੋਸ਼ਿਸ਼ ਕਰਦਾ ਵਾਂ ਸੱਤ ਵਜੇ। ਕਦੇ-ਕਦੇ ਇੱਦਾਂ ਹੁੰਦਾ ਕਿ ਅਲਾਰਮ ਵਜਦਾ ਰਹਿੰਦਾ ਮੈਂ ਬੰਦ ਕਰ ਦਿੰਦਾ ਵਾਂ ਕਿਉਂਕਿ ਨੀਂਦ ਬੜੀ ਜ਼ੋਰ ਨਾਲ ਆਉਂਦੀ ਹੈ ਉਸ ਟਾਈਮ।
ਹਾਂਜੀ ਹਾਂ ਇਹ ਤੇ ਹੈ ਕਈ ਵਾਰ ਹੋ ਜਾਂਦਾ ਐਵੇਂ।
ਹਾਂਜੀ-ਹਾਂਜੀ
ਠੀਕ ਏ। ਕੋਈ ਨੀ ਨੀਂਦ ਵੀ ਜ਼ਰੂਰੀ ਹੈਗੀ ਏ ਨੀਂਦ ਨੀ ਲਵੋਗੇ ਤੇ ਫੇਰ ਫਰੈਸ਼ ਕਿਵੇਂ ਹੋਉਗੇ।
ਹਾਂਜੀ-ਹਾਂਜੀ ਐ ਤੇ ਹੈ।
ਨੀਂਦ ਵੀ ਚਾਈਦੀ ਕੇਂਦੇ ਨੇ ਸੱਤ ਅੱਠ ਘੰਟੇ ਦੀ ਸਾਨੂੰ ਨੀਂਦ ਲੈਣੀ ਬੋ ਜ਼ਰੂਰੀ ਏ।
ਹਾਂਜੀ-ਹਾਂਜੀ ਸਈ ਗੱਲ ਏ।
ਜੀ ਕੋਈ ਮੈਨੂੰ ਕੋਲ ਆ ਰਿਐ ਹਾਂ ਮੈਨੂੰ ਕੋਲ ਆ ਰਿਆ ਮੈਂ ਕਰਨੀ ਆ। ਤੁਆਨੂੰ ਓਕੇ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ ਜੀ।